ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ।
ਤੁਸੀਂ ਸੁਣਾਓ ਠੀਕ ਹੋ। ਘਰ ਬਾਰ ਸਭ
ਹਾਂਜੀ ਸਭ ਠੀਕ ਹੈ ਜੀ।
ਹੋਰ ਪਾਪਾ ਠੀਕ ਨੇ। ਹੋਰ ਕੀ। ਕਰ ਰਹੇ ਸੀ।
ਹਾਂਜੀ
ਕੀ ਕਹਿ ਰਹੇ ਸੀ।
ਸੱਤ ਪਰਿਵਾਰ ਠੀਕ ਹੈ ਨਾ ਜੀ।
ਹਾਂਜੀ ਠੀਕ ਹੈ ਮੈਂ ਪੁੱਛ ਰਿਹਾ ਕੀ ਕਰ ਰਹੇ ਸੀ।
ਅਸੀਂ ਮੈਂ ਬਸ ਬੀਰ ਜੀ ਰੋਟੀ ਬਣਾ ਕੇ ਮੁਣ ਸਾਰੇ ਬੱਚਿਆਂ ਨੂੰ ਖਵਾਈਏ ਰੋਟੀ। ਹੁਣ ਆਰਾਮ ਕਰਨ ਲੱਗੇ ਆ ਥੋੜ੍ਹਾ ਜਿਹਾ ਹਾਂਜੀ।
ਕਰੀਏ ਪੈਸੇ ਨਹੀਂ ਹੈਗੇ ਇੰਨੇ ਪੈਸੇ ਖਰਚੇ ਵੱਧ ਗਏ ਨੇ ਇੱਕ ਇੱਕ ਚੀਜ਼ ਵੱਧ ਗਈ ਹੈ ਇੱਕ ਸਮਾਨ ਲੈਣ ਜਾਓ ਪੰਜ ਸੌ ਤੋਂ ਘੱਟ ਨਹੀਂ ਆਦੀ ਕੱਪੜੇ ਲਓ ਇੰਨੇ ਮਹਿੰਗੇ ਕੱਪੜੇ। ਹਜ਼ਾਰ ਹਜ਼ਾਰ ਰੁਪਏ ਤੋਂ ਘੱਟ ਕੱਪੜੇ ਨੀ ਆਉਂਦੇ
ਵੀਰ ਜੀ ਇਸ ਤਰ੍ਹਾਂ ਹੈ ਪੈਸਿਆਂ ਨੂੰ ਤੁਸੀਂ ਜਿਹੜੇ ਜ਼ਰੂਰੀ ਕੱਪੜੇ ਉਹਦੇ ਨਾ ਉਹਨਾਂ ਨੂੰ ਲਵੋ ਜ਼ਿਆਦਾ ਲਿਆ ਕੇ ਅੰਦਰ ਰੱਖਣ ਦੀ ਕੋਈ ਲੋੜ ਨਹੀਂ ਹੁੰਦੀ ਜੇਕਰ ਤੁਹਾਨੂੰ ਦੋ ਜੋੜੇ ਵਿਆਹ ਚ ਪਾਣੇ ਨੇ ਤੁਸੀਂ ਲ ਲੈਣੇ ਨੇ ਦੋ ਹੀ ਜੋੜੇ ਲਵੋ ਇਹ ਨਾ ਸੋਚੋ ਕਿ ਅਸੀਂ ਚਾਰ ਪੈ ਜੋੜੇ ਲੈ ਲ ਲਈਏ ਪੈਸੇ ਤਾਂ ਪੈ ਜੇ ਵੀ ਲੱਗ ਜਾਂਦੇ ਨੇ ਪੈਸੇ ਬਚਾਉਣੇ ਬੜੇ ਔਖੇ ਨੇ
ਭੈਣ ਜੀ ਆਪਾਂ ਇੱਕ ਜੋੜਾ ਲੈ ਜਾ ਅਸੀਂ ਲੈਣੇ ਦੋ ਜੋੜੇ ਨੇ ਪਰ ਉਹ ਦੋ ਜੋੜੇ ਇੰਨੇ ਮਹਿੰਗੇ ਨੇ ਇੰਨੇ ਮਹਿੰਗੇ ਆਮ ਆਾਨ ਦੀ ਖਰੀਦ ਸਕਦਾ ਹੀ ਨਹੀਂ ਹੈ ਇੰਨੇ ਮਹਿੰਗੇ ਜੋੜੇ ਜਿਹੜੀ ਚੀ ਅੱਛੀ ਲੱਦੀ ਹੈ ਉਹ ਬਤਾਾਈਏ ਕਿ ਮੈਸੇਜ ਦੱਸੋ ਇੰਨਾ ਮਹਿੰਗਾ ਹੈਗਾ ਇੰਨਾ ਮਹਿੰਗਾ ਘੱਟੋ ਘੱਟ ਵੀਹ ਪੱਚੀ ਹਜ਼ਾਰ ਤੇ ਇੱਕ ਕੱਪੜਾ ਹੈਗਾ ਜੋੜਾ ਹੈਗਾ ਵਿਆਹ ਦਾ
ਉਹ ਤੁਸੀਂ ਤੇ ਇਸ ਤਰ੍ਹਾਂ ਕਰੋ ਨਾ ਤੁਸੀਂ ਵੱਡੀਆਂ ਦੁ ਦੁਕਾਨਾਂ ਤੇ ਨਾ ਜਾਓ ਵੀਰਜੀੀ ਦੇਖੋ ਵੱਡੇ ਦੁਕਾਨਾਂ ਦੇ ਵੱਡੇ ਦਾਮ ਆਉਂਦੇ ਨੇ ਕਿਉਂਕਿ ਉਹਨਾਂ ਨੇ ਸਾਰਾ ਕੁਛ ਆਪਣਾ ਵਿੱਚੋਂ ਵਸੂਲ ਕਰਨਾ ਹੁੰਦਾ ਉਹਨਾਂ ਦੇ ਬਿਜਲੀਆਂ ਦੇ ਉਹਨਾਂ ਦੇ ਨੌਕਰਾਂ ਦੇ ਹੈਂ ਮ ਮ ਜਿਹੜੀ ਦੁਕਾਨਾਂ ਕਿਰਾਏ ਤੇ ਹੁੰਦੀਆਂ ਨੇ ਉਹ ਵੀ ਇੱਕ ਇੱਕ ਲੱਖ ਰੁਪਏ ਕਿਰਾਏ ਤੇ ਉਹਨਾਂ ਦੀ ਹੁੰਦੀਆਂ ਨੇ ਉਹ ਸਾਰਾ ਇਹਦੇ ਚ ਜੋੜ ਕੇ ਤਾਂ ਤੁਹਾਡੇ ਬਿੱਿਲ ਬਣਾਉਂਦੇ ਨੇ ਸਮਝੋ ਕਿ ਨਹੀਂੀ ਅਸੀਂ ਤੇ ਵੀਰ ਜੀ ਗੱਲ ਸੁਣੋ ਅਸੀਂ ਤੇ ਛੋਟੀ ਦੁਕਾਨ ਤੇ ਜਾਂਦੇ ਹਾਂ
ਕਿੰਨਾ ਪੈਸਾ ਘੱਟ ਜਾੇਗਾ ਇੱਕ ਹਜ਼ਾਰ ਦੋ ਹਜ਼ਾਰ ਭੈਣ ਜੀ ਫਿਰ ਵੀ ਇੰਨਾ ਮਹਿੰਗਾ ਹੋ ਚੁੱਕਾ ਹੈ ਇੰਨੀ ਮਹ ਮਹਿੰਗਾਈ ਵੱਧ ਚੁੱਕੀ ਹੈ ਇੰਨੇ ਖਰਚੇ ਹੋ ਗਏ ਨੇ ਬਿਜਲੀ ਦਾ ਬਿੱਲ ਨਾ ਆਉਂਦਾ ਘਟਦਾ ਹੁਣ ਇੰਨੀ ਗਰਮੀ ਇੰਨੀ ਬਿਜਲੀ ਆ ਗਈ ਹੈ ਸਹੀ ਕਿ ਵੈਸੇ ੋਂ
ਨਹੀਂ ਜੀ ਦੇਖੋ ਇਸ ਤਰ ਮੈਂ ਤੁਹਾਨੂੰ ਦੱਸਾਂ ਤੁਸੀਂ ਨਾ ਮੀਡੀਅਮ ਦੁਕਾਨ ਜਿਹੜੀਆਂ ਹੁੰਦੀਆਂ ਨੇ ਨਾ ਬਹੁਤ ਜਿਹੜੀ ਆ ਵੱੀਆ ਦੁਕਾਨ ਆ ਤੇ ਬਿਲਕੁਲ ਨਾ ਜਾਓ ਉਹੀ ਜਿਹੜਾ ਕੱਪੜਾ ਤੁਸੀਂ ਵੀ ਪੱਚੀ ਹਜ਼ਾਰ ਦਾ ਤੁਹਾਨੂੰ ਮਿਲੇਗਾ ਤੇ ਉਹਨਾਂ ਦੁਕਾਨਾਂ ਚ ਤੁਹਾਨੂੰ ਦੱਸ ਦ ਹਜ਼ਾਰ ਅੱਠ ਹਜ਼ਾਰ ਸੱਤ ਹਜ਼ਾਰ ਦਾ ਮਿਲ ਜਾਏਗਾ ਸਮਝੋ ਕਿ ਨਹੀਂ ਇਸਸਾ ਤਾਂ ਪੈਸੇ ਤੇ ਪੈਸੇ ਪੈਸੇ ਵੀ ਵਚ ਜਾਂਗੇ ਚੀਜ਼ ਵੀ ਅੱਛੀ ਮਿਲ ਜਾਏਗੀ ਨੇ ਪੈਸਾ ਤਾਂ ਦੇਖੋ ਜੀ ਪੈਸਾ ਤਾਂ ਤੇ ਹੀ ਬਚਦਾ ਜਿਹੜਾ ਥੋੜਾ ਘੱਟ ਲਗਾਓ ਪਾਣਾ ਤੇ ਕੱ ਪੜ੍ਹਾਈ ਹੈ ਇਹਨਾ ਜੀ ਤਾਂ ਬਹੁਤ ਮੈਂਗਾ ਵੀ ਪਾਇਆ ਤੇ ਬਹੁਤ ਉਹ ਉਹ ਉਹਦੇ ਨਾਲ ਕੋਈ ਫਾਇਦਾ ਕੋਈ ਨੀ ਹੁੰਦਾ ਸਮਝੇ ਕਿ ਨਹੀਂ ਇਹ ਮੈਂ ਤੁੂੰ ਦੱਸਦਾ
ਉਹ ਤੇ ਕੱਪੜਾ ਤੇ ਕੱਪੜਾ ਹੈ ਤੇ ਸ਼ੋ ਕੱਪੜੇ ਦੀ ਹੁੰਦੀ ਹੈ ਉਹ ਤੇ ਸਾਡੀ ਗੱਲ ਸਹੀ ਹੈ ਮੈਂ ਇਹ ਗੱਲ ਕਹਿ ਰਿਹਾ ਕਿ ਹੁਣ ਬਿਜਲੀ ਦਾ ਬਿੱਿਲ ਕੇਹੀੀ ਗਰਮੀੀਆਂ ਏ ਸੀ ਚੱਲਦੀ ਹੈ ਰੋਜ਼ ਡੇਲੀ ਡੇਲੀ ਰੋਜ਼ ਚੌਵੀ ਚੌਵੀ ਘੰਟੇ ਹੁਣ ਏਸੀ ਬੰ ੋ ਨਾ ਦੇ ਹਦੀ ਗਰਮੀ ਨਾਲ ਬਿੱਲ ਆਉਂਦਾ ਏਸੀ ਦਾ ਖਰਚਾ ਹੀ ਪੰਜ ਛੇ ਹਜ਼ਾਰ ਰੁਪਏ ਬਿੱਲ ਆ ਜਾਂਦਾ ਸਾਡਾ ਤੇ ਮਹੀਨੇ
ਨਹੀਂ ਨਹੀਂ ਤੁਸੀਂ ਇਸ ਤਰ੍ਹਾਂ ਨਾ ਕਰ ਕਰ ਅਸੀਂ ਤੇ ਕੀ ਕਰਦੇ ਹ ਵੀਰਜੀ ਦੋ ਘੰਟਾ ਦੋ ਘੰਟੇ ਅਏਸੀਂ ਚਲਾਉਦੇ ਹਾਂ ਰਾਤ ਦੇ ਟੈਮ ਸੌਣ ਦੇ ਟੈਮ ਉਹਦੇ ਟੈਮ ਸੈੱਟ ਕਰ ਦਦੇ ਹ ਬ ਦੋ ਘੰਟੇ ਬਾਅਦ ਅਹ ਆਪਣੇ ਆਪ ਅ ਏਸੀ ਬੰਦ ਹੋ ਜਾਂਦਾ ਹੈ ਉਹਦੇ ਨਾਲ ਕਮਰਾ ਠੰਡਾ ਰਹਿੰਦਾ ਮੈਂ ਤੁਹਾਨੂੰ ਸਹੀ ਦੱਸ ਦੱਸ ਰਹੀ ਹਾਂ ਅਸੀਂ ਤਾਂ ਬਾਈ ਇਸਲਾ ਪੈਸਾ ਬਚਾਉਂਦੇ ਹਾਂ ਅਸੀਂ ਤੇ ਥੋੜਾ ਥੋੜਾ ਬਈ ਥੋੜਾ ਕੀਤਾ ਤੇ ਥੋੜਾ ਬਚਾ ਲਿੱਤਾ ਹੁਣ ਅਗਰ ਤੁਸੀਂ ਅੱਠ ਘੰਟੇ ਜਿਹੜਾ ਤੁਸੀਂ ਏਸੀ ਚ ਲਓਗੇ ਤਾਂ ਤੁਹਾਡਾ ਤਾਂ ਮਾਮੂਲੀ ਗੱਲ ਹੈ ਦੋ ਸੌ ਤਿੰਨ ਸੌ ਇੱਕ ਦਿਨ ਦਾ ਖਰਚਾ ਪੈ ਜਾਣਾ ਹੈ ਇਸਦਾ ਤਾਂ ਤੁਹਾਨੂੰ ਬੱਚਤ ਹੋਣੀ ਨੀ ਘੰਟੇ ਦੋ ਘੰਟੇ ਚਲਾਓਗੇ ਨਾ ਉਹਦੇ ਨਾਲ ਇੱਕ ਕਮਰਾ ਠੰਡਾ ਹੋ ਜਾਂਦਾ ਫਿਰ ਆਪਣਾ ਪੱਖਾ ਆਰਾਮ ਨਾਲ ਚਲਾਉਂਦੇ ਰੋਤਾ ਆਰਾਮ ਨਾਲ ਸੁੱਤੇ ਰਹੋ ਐਸਾ ਕਰਿਆ ਕਰ ਕਰੋ ਐਸਾ ਬੱਚਤ ਹੋ ਸਕਦੀ ਜੇ
ਭੈਣ ਜੀ ਐਵੇਂ ਬੱਚੇ ਤਾਂ ਆਪਾਂ ਕਰ ਲਈਏ ਹੁਣ ਜਵਾਕ ਮੰਨਦੇ ਨੀ ਜਵਾਬ ਨੂੰ ਸਾਡੇ ਨਾਲ ਬਹਿਣਾ ਹੀ ਨਹੀਂ ਹੈ ਉਸ ਕਮਰੇ ਚ ਜਾ ਕੇ ਬਹਿਣਾ ਦੂਜੇ ਕਮਰੇ ਚ ਦੂਜੀੇ ਕਮਰੇ ਵਤੀਆ ਪੱਖੇ ਚ ਲਾ ਕੇ ਏ ਚ ਲਾ ਕੇ ਬਹਿਣਾ ਹੁਣ ਉੱਥੇ ਰੋਟੀ ਖਾਂਦੇ ਨੇ ਇੱਕ ਉੱਥੇ ਬੈਠਾ ਇੱਕ ਉੱਥੇ ਬੈਠਾ ਇੱਕ ਉੱਥੇ ਬੈਠਾ ਬਿੱਲ ਤਾਂ ਆਉਣਾ ਹੀ ਹੈ
ਨਹੀਂ ਬੱਚੇ ਨਹੀਂ ਨਹੀਂ ਅਸੀਂ ਤਾਂ ਬੱਚਿਆਂ ਨੂੰ ਕਹਿ ਦਿੱਤਾ ਦਿਹਾੜੀ ਵੀ ਕੂਲਰ ਲਗਾ ਦਿੰਦੇ ਹਾਂ ਘਾਟਾ ਤੋਂ ਅਸੀਂ ਕੋਈ ਏਸੀ ਨੀ ਲਗਾਉਂਦੇ ਏਸੀਦਾ ਪੈਸਾ ਖਰਚ ਕਰਨ ਲੱਗੋ ਤੇ ਘਰ ਦੇ ਹੋਰ ਖਰਚੇ ਕਿੱਥੋਂ ਪੂਰੇ ਕਰੋਗੇ ਤੇ ਪੈਸਾ ਕਿਸ ਕੋਲੋਂ ਬਚੇਗਾ ਕੱਲ ਨੂੰ ਦੁੱਖ ਹੈ ਸੁੱਖ ਹੈ ਪੈਸਾ ਤੇ ਕੋਲ ਥੋੜਾ ਬਚਾ ਕੇ ਰੱਖਣਾ ਹੀ
ਭੈਣ ਜੀ ਖਾਣ ਨੂੰ ਪੈਸੇ ਨੀ ਹੈਗੇ ਤੁਸੀਂ ਗੱਲ ਕਰ ਰਹੇ ਹੋੇ ਖਾਣ ਨੂੰ ਨੀ ਹੈਗੇ ਇੱਥੇ ਫਰੂਟ ਇੰਨਾ ਮਹਿੰਗਾ ਹੋਏ ਪਿਆ ਬਦਾ ਕੀ ਸਿਹਤ ਦਾ ਧਿਆਨ ਰੱਖੇ ਇੱਥੇ ਇਥੇ ਪੈਸੇ ਇੰਨੇ ਖ਼ਰਚੇ ਖਤਮ ਹੋ ਜਾਂਦੇ ਸਾਰੇ ਪੈਸ ਰਾਸ਼ਨ ਹੀ ਆ ਪਾਉਦਾ ਘਰ ਦਾ
ਇਸ ਤੁਹਾਨੂੰ ਪੈਸੇ ਤੁਹਾਨੂੰ ਮੈਂ ਦੱਸ ਫਰੂਟ ਵੀ ਲੈਣ ਜਾਂਦੇ ਹੋ ਨਾ ਤੁਸੀਂ ਬਾਹਰ ਜਿਹੜੇ ਬਾਜ਼ਾਰਾਂ ਲੱਗੇ ਨਾ ਉਹ ਮਹਿੰਗੇ ਦਿੰਦੇ ਨੇ ਤੁਸੀਂ ਤੁਹਾਡੇ ਘਰ ਦੇ ਕੋਲ ਸਬਜ਼ੀ ਮੰਡੀ ਕੋਈ ਨੀ ਹੈਗੀ
ਭੈਣ ਜੀ ਸਬਜੀ ਮੰਡੀ ਸ ਨੇ ਇੱਕ ਦਿਮਾਗ ਲਾਇਆ ਪਿਆ ਨੇ ਰੇਟ ਵਧਾਏ ਪਏ ਨੇੱ ਸਭ ਨੇ ਦੋਸ ਦੋਸੌ ਰੁਪਏ ਕੀਤਾ ਪਿਆ ਇੱਕ ਕੋਲ ਜਾਓਗੇ ਇੱਕ ਦਸ ਰੁਪਏ ਘੱਟ ਕਰ ਦੇਗਾ ਫਰਕ ਕੀ ਪੈਣਾ ਉਸ ਨਾਲ ਸਾਨੂੰ
ਨਹੀਂ ਨਹੀਂ ਨਹੀਂ ਨਹੀਂ ਵੀਰ ਜੀ ਮੇਰੀ ਗੱਲ ਸੁਣੋ ਸਬਜ਼ੀ ਮੰਡੀ ਜਾਓਗੇ ਨਾ ਜਿਹੜਾ ਹੁਣ ਤੁਸੀਂ ਆਮ ਜਾਨ ਜਾਓ ਬਾਜਾਰ ਸੌ ਰੁਪਏ ਸੀਧੇ ਕਿਲੋ ਹੈ ਉੱਥੋਂ ਮੈਂ ਪੰਜਾਹ ਰੁਪਏ ਕਿੱਲੋ ਲਿਆਈਆਂ ਇੰਹਨਾਂ ਸੋਹਣਾ। ਇੱਕ ਦਮ ਅੱਧਾ ਫਾਇਦਾ ਹੈਗਾ ਨੇ।
ਭੈਣ ਜੀ ਉਹ ਆਮ ਨਾ ਸਾਲੀ ਗਲੀ ਹੂਈ ਹੁੰਦੀ ਹੈ ਕਈ ਵਾਰ ਬੱਚੇ ਖਾਂਦੇ ਨੀ ਹੈਗੇ। ਤੇ ਇਕ ਡਰ ਵੀ ਹੁੰਦਾ ਹੈ ਕੁਛ ਹੈਗੇ ਨੇ ਅੰਬ ਮਿਲਦੇ ਨੇਂ ਇੰਜੈਕਸ਼ਨ ਉਂਜੁ ਸ਼ਨ ਨਾ ਲਗਿਆ ਹੋਵੇ
ਨਹੀਂ-ਨਹੀਂ-ਨਹੀਂ-ਨਹੀਂ ਤੁਹਾਨੂੰ ਵੀ ਗ਼ਲਤ ਲੱਗ ਦ ਦਾ ਐ ਅੱਸੀ ਤੇ ਬਈ ਦੇਖੋ ਤੁਹਾਨੂੰ ਮੈਂ ਸਾਫ ਦੱਸ ਸਾਂ ਤੁਸੀ ਬੱਚਾ ਕਰਨਾ ਹੈ ਤੇ ਸਬਜੀ ਮੰਡੀ ਜਾ ਕੇ ਵੇਖੋ। ਆਪ ਚਾਰ ਪੰਜ ਦਿਨ ਦੀ ਸਬਜੀ ਲਿਆ ਕਰੋ ਘਰ ਨਾਲ ਸਬਜ਼ੀ ਦਾ ਵੀ ਬਹੁਤ ਫਾਇਦੇ ਹੋ ਜਾਂਦੇ ਨੇ ਉਹੀ ਬਾਜਾਰ ਸਬਜੀ ਤੁਹਾਨੂੰ ਪੰਜਾਹ ਰੁਪਏ ਮਿਲਨਗੇ ਉੱਥੇ ਤੁਹਾਨੂੰ ਵੀਹ ਰੁਪਏ ਕਿੱਲੋ ਮਿਲਦੀ ਨੇ ਇਹ ਵੀ ਮੈਂ ਤੁਹਾਨੂੰ ਦੱਸਾਂਗੀ। ਥੋ ਥੋੜਾ ਜਾਣੇ ਦੀ ਖਿ ਖੇਚਲ ਜ਼ਰੂਰ ਆਉਂਦੀ ਹੈ ਅਸੀ ਤੇ ਸੁਵਰੇ ਜਾਣੇ ਏਂ ਬਾਜਾਰ ਗਏ ਚਾਰ ਪੰਜ ਦਿਨ ਦੀ ਸ ਸਬਜੀ ਲਿਆਣੇ ਆ ਤੁਸੀ ਮੰਨੋਗੇ ਨਹੀਂ ਵੀਰ ਜੀ ਸਾਨੂੰ ਉਸੀ ਚ ਹਜ਼ਾਰ ਬਾਰਾਂ ਸੌ ਰੁਪਿਆ ਪੰਦਰਾਂ ਸੌ ਰੁਪਿਆ ਵੱਧ ਜਾਂਦਾ ਨੇ।
ਭੈਣ ਜੀ ਆਪਾਂ ਜਾਣ ਇਸ ਤੇ ਪੈਟਰੋਲ ਸਰਕਾਰ ਨੇ ਮਹਿੰਗਾ ਕਰ ਦਿੱਤਾ ਹੈ ਇੰਹਨਾ ਖਰਚਾ ਹੈਗਾ ਐ ਔਰ ਇੱਕ ਤਾਂ ਲੋਕਾਂ ਕੋਲ ਪੈਟਰੋਲ ਜਾਣ ਨਾਲ ਪੈਦਲ ਚਲ ਜਾਂਦੇ ਨੇ ਬਾਜ਼ਾਰ ਤੇ ਜਾਣਾ ਸਕੂਟਰ ਦਿਓ ਜਾਈਏ ਚੱਲ ਨੀ ਸਕਦੇ। ਆਪਾਂ ਤਾਂ ਇਹਨਾਂ ਚੱਲਦੇ ਸੀਗੇ ਇਹ ਦੋ ਸਕੂਟਰ ਦਿਓ ਪੈਟਰੋਲ ਇੱਥੇ ਹੀ ਬੱਚੇ ਸਾਡੇ ਖਤਮ ਕਰ ਦਿੰਦੇ ਟਿਊਸ਼ਨ ਜਾਣਾ ਹੈ ਸਕੂਟਰ ਦਿਓ ਇਹ ਜਾਣਾ ਸਕੂਟਰ ਦਿਓ ਸਾਈਕਲ
ਅਸੀਂ ਤੇ ਦੇਖੋ ਬਾਜਾਰ ਵਗੈਰਾ ਜਾਨੇ ਹਾਂ ਅਸੀ ਕੋਈ ਸਕੂਟਰ ਤੇ ਨਹੀਂ ਜਾਂਦੇ ਬਈ ਬੱਚ ਚ ਅਸੀਂ ਤੇ ਵੀ ਜਾਣਾ ਹੁੰਦਾ ਤੇ ਆਪਣਾ ਪੈਦਲ ਹੀ ਜਾਨੇਂ ਹਾਂ।
ਭੈਣ ਜੀ ਸਾਡੇ ਜਵਾਕ ਨੀ ਮੰਨਦੇ ਨਾ।
ਕਰ ਸਕਦੇ ਹਾਂ। ਇਸ ਤਰਹਾਂ ਖਰਚੇ ਕਰਨ ਲੱਗੇ ਤੇ ਕਿੱਥੋਂ ਬੱਚਤ ਹੋਏਗੀ ਰੋਟੀ ਖਾਣ ਨੂੰ ਪਿਆ ਆਦਮੀ ਲਾਚਾਰ ਹੋ ਜਾਂਦਾ ਹੈ।
ਹੁਣ ਮੁੰਡੇ ਮੇਰੇ ਸਾਡੇ ਸ ਸਾਡੇ ਮੁੰਡੇ ਨੂੰ ਜਵਾਨੀ ਚੜ੍ਹੀ ਪਈ ਹੈ ਨਵੀਂ ਬਾਈਕ ਵੈ ਕੇ ਆਇਆ ਹੈ ਹੁਣ ਬਾਈਕ ਤੇ ਰੋਜ ਡੇਲੀ ਪੈਟਰੋਲ ਪੁਵਾਂਦਾ ਰਹਿੰਦਾ ਹੈ ਪੁਵਾਂਦਾ ਰਹਿੰਦਾ ਹੈ ਇੰਨਾ ਖਰਚਾ ਕਰਦਾ ਹੈ ਮੈਂ ਉਹਨੂੰ ਕਿਹਾ ਹੈ ਸਾਰੇ ਆਪਾਂ ਗੱਡੀ ਚ ਚੱਲਦੇ ਹੈਂ ਘੱਟ ਪੈਸਾ ਲੱਗੇਗਾ ਨਹੀਂ ਮੈਂ ਤਾਂ ਬਾਈਕ ਤੇ ਜਾਵਾਂਗਾ।
ਭਈ ਸਾਡੇ ਬੱਚੇ ਤੇ ਇਸ ਤਰਹਾਂ ਨਹੀਂ ਕਰਦੇ। ਅਸੀਂ ਤੇ ਆਪਣੇ ਬੱਚਿਆਂ ਨੂੰ ਨਾਲ ਇੱਕੋ ਵਾਰ ਕਹਿੰਨੇਂ ਹਾਂ ਜਿੰਨੇ ਜਾਣਾ ਤੇ ਤੁਰੋ ਨਹੀਂ ਜਾਣਾ ਤੇ ਤੁਹਾਡੀ ਮਰਜ਼ੀ ਅਸੀਂ ਵਾਰ ਵਾਰ ਬੱਚਿਆਂ ਨੂੰ ਕਹਿਦੇਂ ਨੀ ਮੈਂ ਤੇ ਕਹਿੰਦੀ ਹਾਂ ਤੁਸੀ ਨਹੀਂ ਜਾਣਾ ਤੇ ਠੀਕ ਹੈ ਬੱਚਿਓ ਅਸੀ ਆਪ ਚਲੇ ਜਾਂਨੇਂ ਹਾਂ। ਫੇਰ ਬੱਚੇ ਆਪਣੇ ਆਪ ਪਿੱਛੇ ਤਿਆਰ ਹੋ ਕੇ ਫਟਫਟ ਕਹਿੰਦੇ ਅਸੀਂ ਵੀ ਜਾਵਾਂਗੇ ਮੰਮੀ ਜੀ ਅਸੀਂ ਵੀ ਜਾਵਾਂਗੇ
ਪਾਉਣਾ ਪੈਂਦਾ ਮਤਲਬ ਕੋਈ ਵੀ ਆ ਗਿਆ ਹੁਣ ਕੋਈ ਆ ਗਿਆ ਉਹਨੂੰ ਇੱਕੀ ਸੌ ਪਾਓ ਉਹਨੂੰ ਗਿਆਰਾਂ ਸੌ ਪਾਓ ਸਾਰਾ ਸਰ ਪੈਸੇ ਏਥੇ ਖਤਮ ਹੋ ਜਾਣੇ ਭੈਣ ਜੀ ਐਵੇਂ ਕਿਵੇਂ ਚਾਈਏ
ਅੱਜ ਕੱਲ ਵੀਰ ਜੀ ਇਹੀ ਤੇ ਖਰਚੇ ਕਰਨੇ ਇਹੀ ਤੇ ਉਤਲੇ ਖਰਚੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਨਾ ਇਸ ਪਿੱਛੇ ਤੇ ਮੈਂ ਤੁਹਾਨੂੰ ਕਹਿਣੀ ਪਈ ਨਾ ਥੋੜਾ ਥੋੜ੍ਹਾ ਬਚਾਓ ਉਹ ਤੇ ਤੇ ਸਾਰੇ ਕੰਮ ਹੋ ਜਾਂਦੇ ਨੇ
ਭੈਣ ਜੀ ਹੁਣ ਮੇਰੇ ਹੁਣ ਮੇਰੇ ਅ ਭਰਾ ਦੇ ਪੁੱਤਰ ਦਾ ਵਿਆਹ ਹੈ ਹੁਣ ਵਸਤੇ ਮੈਂ ਕੱਪੜੇ ਲੈਣ ਗਿਆ ਬਾਜ਼ਾਰ ਮੈਂ ਪੁੱਛਿਆ ਸ਼ੇਰਵਾਨੀ ਕਿੰਨੇ ਦੀ ਹੈਗੀ ਹੈ ਉਹ ਸ਼ੇਰਵਾਨੀ ਇੰਨੀ ਸੋਹਣੀ ਤੁਸੀਂ ਕਹੋ ਦੇਖ ਕੇ ਮਨ ਆ ਗਿਆ ਪਤਾ ਕਿੰਨੇ ਪੈਸੇ ਕਿਹਾ ਉਹਨੇ ਕਿਹਾ ਅਠਾਰਾਂ ਹਜ਼ਾਰ ਰੁਪਇਆ ਰੈਂਟ ਦੋ ਦਿਨ ਦਾ ਕਿਰਾਇਆ ਅਠਾਰਾਂ ਹਜ਼ਾਰ ਕਿਰਾਇਆ ਦੱਸੋ ਹੁਣ ਬੰਦਾ ਖਰੀਦੇ ਤੇ ਇੱਕ ਲੱਖ ਸ਼ੇਰਬਾਨੀ
ਬਾਈ ਅਸੀਂ ਤੇ ਬੱਚੇ ਹੋਈ ਇਤਨੇ ਮਹਿੰਗੇ ਕੱਪੜੇ ਨਹੀਂ ਪਾ ਸਕਦੇ ਅਸੀਂ ਤੇ ਅਸੀਂ ਤੇ ਆਪਣਾ ਪੈਸਾ ਤਾਂ ਹੀ ਬਚ ਸਕਦਾ ਸਾਡਾ ਤੇ ਬਈ ਅਸੀਂ ਤਾਂ ਆਪਣੇ ਜਿੰਨੇ ਪੈਰ ਫਿਰ ਉਹਨੇ ਪਸਾਰਦੇ ਹੈਗੇ ਅਸੀਂ ਤਾਂ ਜਿਕਰ ਸੌ ਹੈ ਤੇ ਸੌ ਵਿੱਚ ਹੀ ਗੁਜ਼ਾਰਾ ਕਰਨਾ, ਅਸੀਂ ਤਾਂ ਇਤਨੇ ਮਹਿੰਗੇ ਬੱਚੇ ਉੱਥ ਨਹੀਂ ਜਾਂਦੇ ਬੱਚਤ ਕਿੱਥੋਂ, ਤੁਹਾਨੂੰ ਪੂਰੇ ਹੀ ਨੀ ਪੈਣੀ ਪੈਸਾ ਬਚ ਹੀ ਨਹੀਂ ਸਕਦਾ ਤੁਹਾਡੇ ਕੋਲ, ਤੁਸੀਂ ਜੋ ਚੀਜ਼ ਲਓ ਘੱਟ ਰੇਟ ਦੀ ਲੋਓ ਤਾਂ ਬੱਚਤ ਤਾਂ ਹੋਵੇਗੀ
ਅਸੀਂ ਤੇ ਆਪਣੇ ਤੇ ਖ਼ਰਚਾ ਨਹੀਂ ਕਰ ਪਾ ਰਹੇ ਭੈਣ ਜੀ। ਦੋ ਮਿੰਟ ਕੁਛ ਖਾਣਾ ਹੋਵੇ ਨਾ ਉਹ ਵੀ ਸੋਚ ਕੇ ਲੈਂਦੇ ਹਾਂ ਕਿ ਆਪਾਂ ਪੈਸੇ ਬਚ ਜਾਂ ਛੋਡੋ ਦਵਾਈ ਨਹੀਂ ਡਾਕਟਰ ਕੋਲ ਨੀ ਜਾਂਦੇ ਕੋਈ ਗੱਲ ਨੀ, ਦਵਾ ਨਹੀਂ ਲੈਂਦੇ ਆਪਾਂ ਕੋਈ ਗੱਲ ਨੀ ਪਰ ਲੇਕਿਨ ਪੈਸੇ ਆਪਣੇ ਜਾਂਦੇ ਪੈਸੇ ਬਚੇ ਫਿਰ ਵੀ ਪੈਸੇ ਖਤਮ ਹੋ ਜਾਂਦੇ ਨੇ। ਬਚਦੇ ਹੀ ਨੀ। ਕੋਈ ਸਲਾਹ ਦੱਸੋ ਸਾਨੂੰ
ਬਈ ਇਥਾਂ ਪੈਸੇ ਨਹੀਂ ਬਚਦੇ। ਬੱਚੇ ਅਸੀਂ ਤੇ ਤੁਹਾਨੂੰ ਦੱਸਿਆ ਭਰਾਵਾ ਅਸੀਂ ਤੇ ਬਹੁਤ ਸੋਚ ਕੇ ਲੈਂਨੇ ਹਾਂ ਉਤਨਾ ਹੀ ਬੱਚਿਆਂ ਨੂੰ ਵੀ ਕਹਿੰਦੇ ਆ ਬਈ ਉਤੇ ਰੇਂਜ ਤੇ ਲਵੋ। ਜਿਹੜਾ ਤੇ ਤੁਹਾਡੇ ਘਰ ਦਾ ਗੁਜ਼ਾਰਾ ਵੀ ਹੋ ਜਾਏ ਤੇ ਇੱਜ਼ਤ ਵੀ ਰਹਿ ਜਾਏ।
ਚਲੋ ਕੋਈ ਨੀ ਭੈਣ ਜੀ, ਹੁਣ ਬੱਚਤ ਕਰਾਂਗੇ ਬੱਚਿਆਂ ਨੂੰ ਵੀ ਸਮਝਾਵਾਂਗੇ ਕਿ ਬੱਚਤ ਕਿਵੇਂ ਕਰਨੀ ਹੈ ਕੀ ਨਹੀਂ ਕਰਨੀ ਹੋਰ ਸਭ ਠੀਕ ਹੈ ਘਰ ਚੰਗਾ ਹੋਊਗਾ
ਹਾਂਜੀ ਸਭ ਠੀਕ ਹੈ ਜੀ, ਆਓ ਨਾ ਤੁਸੀਂ ਦਰਸ਼ਨ ਦਵੋ ਨਾ।
ਭੈਣ ਜੀ ਆਪਾਂ ਤੇ ਅਸੀਂ ਤਾਂ ਆਣਦੇ ਰਹਿੰਦੇ ਸੀ। ਆਂਦੇ ਨੀ ਬਿਲਕੁਲ ਤੁਸੀ ਸਾਡੇ ਘਰ ਨੀ ਆਉਂਦੇ ਆਓ ਦਰਸ਼ਨ ਦਿਓ ਆਪਣੇ ਤੁਹਾਡੇ ਪੁੱਤਰ ਹੀ ਨੇ ਬੈਠੇ ਹੋ ਗਏ ਫਿਰ ਤੁਹਾਨੂੰ ਐਡੀ ਤੇ ਸ਼ਕਲ ਵੀ ਯਾਦ ਨੀ ਰਹਿਣੀ ਸਾਡੀ
ਨਹੀਂ- ਨਹੀਂ, ਅਸੀਂ ਆਵਾਂਗੇ ਵੀਰ ਜੀ ਆਵਾਂਗੇ। ਆਵਾਂਗੇ ਹੋਰ ਜਾਣਾ ਕਿੱਥੇ ਹੈਗਾ।
ਉਹ ਬਾਵਾ ਪੁੱਤਰ ਠੀਕ ਹੈ। ਅੱਛਾ ਜੀ, ਠੀਕ ਹੈ ਜੀ, ਸਤਿ ਸ੍ਰੀ ਅਕਾਲ। ਸ ਹਾਂ